ਹੈਲੋ।
ਸਸਰੀ ਕਾਲ ਜੀ।
ਸਸਰੀ ਕਾਲ ਜੀ, ਹੋਰ ਦਸੋ।
ਵਧੀਆ ਤੁਸੀ ਸੁਣਾਓ, ਕੀ ਹਾਲ-ਚਾਲ।
ਵਧੀਆ- ਵਧੀਆ, ਹੋਰ ਕੀ ਕਰਦੇ ਪਏ ਓ।
ਬਸ, ਕੁਛ ਨੀ, ਸਪਰਿੰਗ ਰੋਲ ਖਾ ਕੇ ਹਟੇ ਆ।
ਠੀਕ ਹੈ, ਹੋਰ ਦੱਸੋ ਓਧਰ, ਤੁਹਾਡੇ ਵਲ ਅੱਜ ਮੌਸਮ ਕਿਵੇਂ।
ਬਹ, ਗਰਮੀ ਹੋ ਰਹੀ ਏ, ਵਧੀਆ।
ਠੀਕ ਏ ਜੀ।
ਹਾਂਜੀ ਹਾਂਜੀ, ਓ ਤੁਹੀ ਸੁਣਾਓ।
ਬਸ ਵਧੀਆ ਹੋਰ ਦੱਸੋ ਸ਼ਾਮ ਨੂੰ ਮਤੀ ਰੋਟੀ-ਪਾਣੀ ਖਾ ਲਯਾ।
ਨਈ ਹੱਜੇ ਖਾਣੀ ਏ।
ਅੱਛਾ-ਅੱਛਾ ਹਜੇ ਬਾਰ ਓ ਮਤਲਬ ਬਾਰ ਓ ਮਤਲਬ ਅ ਅੱਛਾ-ਅੱਛਾ ਠੀਕ ਐ ਜੀ। ਬਾਰ ਦਾ ਜਿਆਦਾ ਖਾਣੇ ੳ ਕੇ ਘੱਰ ਦਾ?
ਹਾਂਜੀ, ਮੈਂ ਘੱਰ ਦਾ ਈ ਖਾਂਦਾ ਜ਼ਿਆਦਾ।
ਅੱਛਾ-ਅੱਛਾ ਘਰ ਦਾ ਖਾਣਾ ਦੇਖੋ ਸਗੋਂ ਵਧੀਆ ਹੁੰਦਾ ਏ ਨਾ ਬਾਰ
ਹਾਂਜੀ-ਹਾਂਜੀ ਸਈ ਗੱਲ ਏ। ਕਦੀ-ਕਦਾਰ ਖਾਈ ਦੈ ਮੀਨੇਂ ਚ ਏਕ-ਅਦੀ ਵਾਰ ਬਾਰ ਦਾ।
ਹਾਂਜੀ ਵੈਸੇ ਦੇਖੋ ਹਾਂਜੀ-ਹਾਂਜੀ ਰੋਟੀ-ਪਾਣੀ ਖਾ ਕੇ ਫ੍ਰੀ ਆ ਐਸਲੇ
ਕੀ ਬਣਾਯਾ ਫੇਰ ਅੱਜ?
ਅੱਜ ਅਸੀ ਬਣਾਈ ਪਿੰਡੀ-ਪਿੰਡੀ
ਪਿੰਡੀ
ਹਾਂਜੀ। ਹੋਰ ਤੁਸੀ ਹਾਂਜੀ-ਹਾਂਜੀ ਸਭ ਵਧੀਆ ਨੇ ਤੁਸੀਂ ਦੱਸੋ ਵੈਸੇ ਬਾਹਰ ਦੇ ਖਾਣੇ ਵਿੱਚ ਤੇ ਘੱਰ ਦੇ ਖਾਣੇ ਵਿੱਚ ਫ਼ਰਕ ਦੱਸ ਸਕਦੇ ਓ ਕੁੱਛ?
ਬਾਹਰ ਦਾ ਖਾਣਾ ਹਾਈਜੀਣ ਆਸਤੇ ਬੋਹਤ ਬ ਬੇਕਾਰ ਏ। ਕੱਰ ਦਾ ਖਾਣਾ ਆਪਣਾ ਵਧੀਆ ਹੁੰਦਾ। ਤਾਕਤ ਦੇਂਦਾ ਸਾਨੂੰ। ਹਾਂਜੀ।
ਪਰ ਵੈਸੇ ਵੀ ਜਿਵੇਂ ਕਿ ਬਾਰ ਮੋਮਸ, ਵਗੈਰਾ ਜ਼ਿਆਦਾ ਚੱਲਦੇ ਆ ਨਾ ਅੱਜ- ਕੱਲ੍ਹ।
ਹਾਂਜੀ-ਹਾਂਜੀ, ਹਾਂਜੀ-ਹਾਂਜੀ।
ਓਵੀ ਓ ਮੈਦੇ ਦੇ ਬੰਦੇ ਹੁੰਦੇ ਹੈਨਾ। ਓ ਵੇਖੋ ਟਾਈਮ ਲਵੋਂਦੇ ਅਪਨੇ ਸ਼ਰੀਰ ਨੂ ਫੇਰ ਫਿਰ ਉਦੇ ਕਾਰਕੇ ਆਪਣੀ ਪਾਚਨ-ਸ਼ਕਤੀ ਵੀ ਕਈ ਵਾਰ ਖ਼ਰਾਬ ਹੁੰਦੀ ਐ ਅੰਦਰੋਂ ਹੈਂਨਾ ਸ਼ਰੀਰ ਅਪਾਂ ਨੂੰ ਅੰਦਰੋ ਸ਼ਰੀਰ ਮਤਲਬ ਕਿ ਐਵੇ ਲਗਨ ਲੱਗ ਜਾਏ ਜਿਵੇਂ ਅਸੀਂ ਬਿਮਾਰ ਹੁੰਣੇ ਆਂ। ਪਰ ਓਦੇ ਮੁਕਾਬਲੇ ਦੇਖੋ ਘਰ ਦਾ ਖਾਣਾ ਖਾਇਆ ਜਾਵੇ ਤਾਂ ਸਗੋਂ ਬੈਟ ਵਧੀਆ ਹੁੰਦਾ।
ਬਾਹਰ ਦਾ ਤਾਂ ਦੇਖੋ ਜੀ ਬਿਮਾਰੀਆਂ ਵੀ ਬੜੀ ਲਾਂਦਾ ਪਤਾ ਨੀ ਕਿੰਜ ਬਣਾਂਦੇ ਐ ਹਾਈਜੀਣ ਜਿਨੂੰ ਪਤਾ ਨੀ ਮੇਨਟੇਨ ਕਰਦੇ ਆ ਓ ਨਈ ਘੱਰ ਚ ਫੇਰ ਵੀ ਹਾਇਜੀਨ ਮੈਨਟੇਨ ਹੁੰਦਾ।
ਹਾਂ ਕੱਰ ਦੇ ਖਾਣੇ ਨਾਲ ਤੁਹਾਨੂੰ ਬਿਮਾਰੀਆਂ ਵੀ ਨੀ ਲੱਗਣਗੀਆਂ ਸਾਫ਼-ਸੁਥਰਾ ਬਣਦਾ ਕਰ ਦਾ ਓ ਪਤਾ ਨੀ ਕਿਵੇਂ ਬਣਾਦੇ ਨੇ ਬਾਰ
ਹਾਂਜੀ ਏ ਤਾਂ ਹੈ।
ਹੂੰ।
ਬਾਕੀ ਦੇਖੋ ਓ ਨਾ ਘਰੇ ਤਾਂ ਆਪਾਂ ਪੂਰਾ ਸਾਫ਼-ਸੁਥਰੇ ਤਰੀਕੇ ਨਾਲ ਬਣਾਉਂਣੇ ਆ।
ਹਾਂਜੀ-ਹਾਂਜੀ-ਹਾਂਜੀ।
ਹਰ ਏਕ ਚੀਜ਼
ਹਾਂਜੀ ਵਧੀਆ ਹੁੰਦੀ ਏ ਸਾਰੀ ਅਪਣੇ ਘੱਰ ਦੀ।
ਹਾਜੀ-ਹਾਂਜੀ ਇਥੇ ਬਾਰੋਂ ਤੇ ਕਿਵੇਂ ਨਈ ਕਿਉੰਕਿ ਓ ਹੀ ਤੇਲ ਬਾਰ-ਬਾਰ ਯੂਜ ਕਰਦੇ ਓ।
ਹਾਂਜੀ- ਹਾਂਜੀ
ਹੋਰ ਤੁਸੀਂ ਦੱਸੋ! ਅੱਜ ਬਹੁਤ ਗਰਮ ਤਰ੍ਹਾਂ ਕਰਕੇ
ਹਾਂਜੀ ਬੜੀ ਗਰਮੀ ਅੱਜ!
ਹਾਂਜੀ- ਹਾਂਜੀ
ਹਾਂਜੀ।
ਅੱ
ਹੋਰ
ਹੋਰ ਦਸ
ਤੁਸੀ ਸਟੱਡੀ ਸਟੂਡੀ ਕਰ ਰਹੇ ਹੋ ਗਈ
ਨਹੀ ਨਹੀ ਹਾਊਸ ਵਾਇਫ
ਮ ਮੈਰੀਡ ਹੋ।
ਹਾਂਜੀ।
ਅੱਛਾ!
ਹੋਰ ਦੱਸੋ।
ਬਸ ਵਧੀਆ ਤੁਸੀ ਸੁਣਾਓ।
ਬਸ ਵਧੀਆ ਸਭ ਵਧੀਆ
ਹਾਂਜੀ!
ਦੋ ਦੁੱਧ, ਦਹੀਂ ਵਗੈਰਾ ਦੁੱਧ, ਦਹੀਂ ਕੋਈ ਚੀਜ ਖ਼ਾਨੇ ਓ ਘਰ ਦੀ, ਪੀਨੇ ਓ ਘਰ ਦੀ
ਨਹੀਂ ਆਪਾਂ ਬਜ਼ਾਰੋਂ ਲਿਆਈ ਦਾ ਕਿਉਂਕਿ ਸਭ ਆਪਾਂ ਪਿੰਡ 'ਚ ਤਾਂ ਰਹਿੰਦੇ ਨਹੀਂ ਆਪਾਂ ਸ਼ਹਿਰ 'ਚ ਰਹਿੰਦੇ ਹਾਂ।
ਅੱਛਾ -ਅੱਛਾ ਹਾਂ ਵੈਸੇ ਦੇਖੋ ਓ ਨਾ ਬਜ਼ਾਰੋਂ ਆਪਾਂ ਚੀਜ਼ ਲੇ ਤਾਂ ਆਉਦੇ ਹਾਂ ਪਰ ਦੇਖੋ ਉਹ ਪਤਾ ਵੀ ਨੀ ਹੁੰਦਾ ਆਪਾਂ ਨੂੰ ਕਿਵੇਂ ਦੀ ਆ ਹਨਾ। ਕਿਵੇਂ ਦੀ ਨਹੀ।
ਹਾਂ ਉਹ ਤਾਂ ਦੇਖੋ ਜੀ ਹੁੰਦੇ ਨੇ।
ਹਾਂਜੀ ਵੈਹੈ ਵੀ ਦੇਖੋ, ਕਿੰਨੇ ਟਾਈਮ ਤੋਂ ਹਨਾਂ ਪੈਕਿਟ ਵਿੱਚ ਬੰਦ ਹੁੰਦੀ ਉਹ ਵੀ। ਆਪਾਂ ਨੂੰ ਪਤਾ ਵੀ ਨੀ ਹੁੰਦਾ ਵੀ ਕਿੰਨੇ ਟਾਈਮ ਤੋਂ ਪੈਕੇਟ 'ਚ ਬੰਦ ਆ।
ਹਾਂਜੀ -ਹਾਂਜੀ ਪਰ ਦੂਜਾ 'ਚ ਆਪਾਂ ਅਹ' ਭਾਈ ਰੱਖਿਆ ਹੋਇਆ ਘਰੇ ਦੇ ਜਾਂਦਾ।
ਅੱਛਾ ਅੱਛਾ ਫੇਰ ਘਰੇ ਜਮਾ ਕੇ ਖਾਓ ਇਸ ਤੋਂ ਵੀ ਵਧੀਆ।
ਹੋਰ।
ਮੇਰੇ ਘਰੇ ਜਮਾ ਕੇ ਖਾਓ ਇਸ ਤੋਂ ਵੀ ਵਧੀਆ
ਅ ਨਹੀਂ ਕਦੀ ਕਦੀ ਜਮਾ ਲਈਦਾ ਆਪਾਂ ਘਰੇ ਜਿਵੇਂ ਐ ਐਟਮਟਾਈਮ ਕੋਈ ਆ ਜਾਂਦਾ ਜਿਵੇਂ ਰਿਸ਼ਤੇਦਾਰ ਆ ਜਾਂਦਾ ਫੇਰ ਤਾਂ ਦੇਖੋ ਇੱਕ ਦਮ ਬਾਹਰੋਂ ਲੈਣੀ ਪਏਗੀ ਪੈਂਦੀ ਹੈ ਨਾ
ਹਾਂਜੀ
ਹਾਂਜੀ
ਕਿਤਾਂ ਕੋਲੋਂ ਵੈਸੇ ਵੀ ਦੇਖੋ ਨਾ ਬਾਹਰੋਂ ਆਪਾਂ ਚੇਲਦੇ ਹਾਂ ਬਹੁਤ ਹੁੰਦੀ ਆਪਾਂ ਨੂੰ ਪਤਾ ਕਈ ਦਿਨ ਤੱਕ ਘਰੇ ਜਦੋਂ ਆਪਾਂ ਕੋਈ ਵੀ ਚੀਜ਼ ਜਮਾਉਦੇ ਕਰਦੇ ਹਾਂ ਹਨਾ ਉਹਦਾ ਸਵਾਦ ਵੀ ਬਹੁਤ ਖਰਾਬ ਹੋ ਜਾਂਦਾ ਵਾ
ਹਾਂਜੀ ਹਾਂਜੀ
ਨਾਲ ਬਸ ਜੋ
ਟੇਸਟ ਹੁੰਦਾ ਜਿੰਨਾ ਮਰਜ਼ੀ ਖਾ ਲੋ ਘਰ ਦਾ ਅਲੱਗ ਹੀ ਟੇਸਟ ਹੁੰਦਾ।
ਹਾਂਜੀ- ਹਾਂਜੀ ਇਹ ਤਾਂ ਹੈ।
ਹਾਂਜੀ।
ਨਾਲੇ ਸਵਾਦਦਿਸਟ ਹੋਣ ਵਧੀਆ ਤਾਕਤ, ਹਾਂਜੀ- ਹਾਂਜੀ। ਤੇ ਅਸੀਂ ਸਭ ਕੁਛ ਘਰੇ ਬਣਾਉਦੇ ਹਾਂਜੀ- ਹਾਂਜੀ।
ਪਿੰਡ ਚ ਰਹਿੰਦੇ ਹੋ ਤੁਸੀਂ?
ਹਾਂਜੀ- ਹਾਂਜੀ ਪਿੰਡ ਚ, ਕਿਉਂਕਿ ਪਿੰਡ ਵਾਲੇ ਲੋਕੀ ਤਾਂ ਸਭ ਤੋਂ ਵੱਧ ਦੇਖੋ ਘਰੇ ਜਮਾ- ਆਪਣਾ ਵਧੀਆ ਪਸੰਦ ਕਰਦੇ ਆ।
ਹਾਂਜੀ- ਹਾਂਜੀ ਫੇਰ ਤਾਂ ਤੁਹਾਨੂੰ- ਕਿਸੇ ਚੀਜ਼ ਦੀ ਕਮੀ ਨਹੀਂ ਹੋਣੀ ਨਾ ਦੁੱਧ, ਲੱਸੀ।
ਹਾਂਜੀ- ਹਾਂਜੀ ਇਹ ਤਾਂ ਹੈ। ਕਿਉਂਕਿ ਦੇਖੋ ਪਿੰਡ ਵਿੱਚ ਤੁਹਾਨੂੰ ਪਤਾ ਹੀ ਹਨਾ ਪਸੂ, ਪਸ਼ੂ ੂ ਵਗੈਰਾ ਸਾਰਿਆਂ ਦੇ ਘਰਾਂ ਵਿੱਚ ਹੁੰਦੇ ਆਗੇ ਉਹ ਤਾਂ ਹੈਗਾ ਫੇਰ ਘਰੇ ਦੁਧ- ਦਾਦ ਵਾਧੂ ਘਰੇ ਹੁੰਦਾ ਵਾ, ਹਨਾ। ਜਿਹੜਾ ਕੋ ਮਰਜ਼ੀ ਬਣਾਓ ਦੂਧ ਤੋਂ,
ਆਪਾਂ ਗੋਵ ਚ ਵਾਤਾਵਰਨ ਵੀ ਸ਼ੁੱਧ ਹੁੰਦਾ ਪੂਰਾ, ਇੱਥੇ ਦਾ ਪੂਰੀ ਪੋਲਿਊਸ਼ਨ ਹੁੰਦਾ ਸਿਟੀ ਚ,
ਹਾਂਜੀ ਏ ਤਾਂ ਹੈ।
ਉਹ ਇ ਤੇ ਹੈ।
ਚ ਪ੍ਰਦੂਸ਼ਣ ਕਿੰਨਾ ਹੁੰਦਾ ਵਾ ਵੈਸੇ ਤਾਂ।
ਹਾਂਜੀ- ਹਾਂਜੀ ਗੋਵ ਚ ਆਪਾਂ ਸੂਧ ਹਵਾ ਲੇ ਕੇ ਆਪਣਾ ਘੁੰਮੀ ਫਿਰੀ ਰਹਿਣ ਜ ਗ ਦੇ ਪੂਰੇ ਉਹ ਹੁੰਦੇ ਨੇ ਟ੍ਰੇਨਡ ਹੁੰਦੇ ਪੂਰੇ। ਹਰ ਕੰਮ ਵਿੱਚ ਐ, ਸ਼ ਸ਼ਹਿਰ ਵਾਲਿਆਂ ਨੂੰ ਕਹਿ ਦ ਕੁਛ ਆਪਾਂ ਉਹ ਕਹਹਿਣਗੇ ਸਾਡੇ ਤੋਂ ਇਹ ਕੰਮ ਨੀ ਹੁੰਦਾ, ਆਪਾਂ ਥੱਗੇ ਨੇ ਇਹ ਚੀਜ਼ ਹੈ ਉਹ ਹੈ।
ਹਾਂਜੀ- ਹਾਂਜੀ ਇਹ ਤਾਂ ਹੈ, ਨਾਲੇ ਵੈਸੇ ਵੀ ਦੇਖੋ ਨਾ ਲੋਕੀ ਪਿੰਡਾਂ ਵਿੱਚ ਤਾਂ ਆਪਾਂ ਹਰ ਇੱਕ ਚੀਜ਼ ਆ। ਆਪਣੇ ਖੇਤਾ ਚ ਲਵਾਉਂਦੇ ਪਰ ਸ਼ਹਿਰਾਂ ਵਾਲਿਆਂ ਕੋਲ ਇੰਨੀ ਜਗਾ ਹੀ ਨੀ ਹੁੰਦੀ ਕਿ, ਉਹ ਆਪਣੇ, ਕੁਛ ਭੀ ਲਗਾ ਸਕਣ।
ਹਾਂਜੀ- ਹਾਂਜੀ।
ਨਹੀਂ ਨੀ ਵਧੀਆ ਚੀਜ਼ ਦੇਖੋ ਮਿਲਦੀ ਹੈਗੀ ਸ਼ਹਿਰ ਵਿੱਚ। ਜਿੰਨੀ ਵਧੀਆ ਆਪਾਂ,
ਹਾਂਜੀ ਵ ਮੁੋਲਾ ਵਿੱਚ ਹੀ ਹੁੰਦੀ ਹੈ ਵਧੀਆ ਚੀਜ਼ਾਂ ਕੱਪੜੇ- ਕੁਪੜੇ ਹੋ ਗਏ।
ਮੈਂ ਦੋਤ ਹੋ ਹਾਂਜੀ- ਹਾਂਜੀ, ਬੋਲੋ- ਬੋਲੋ
ਮੈਂ ਕਿਹਾ ਮੁਲਾ ਵਿੱਚ ਹੀ ਮਿਲ, ਹੈਲੋ ਹਾਂਜੀ।
ਹਾਂਜੀ ਬੋਲੋ
ਮੈਂ ਕਿਹਾ ਮੋਲਾ ਵਿੱਚ ਹੀ ਆਪਣੇ ਕੱਪੜੇ- ਕੁੱਪੜੇ ਵਧੀਆ ਮਿਲਦੇ ਆ ਅੱਛੇ ਬਰਾਂਡ ਦੇ ਹੋਰ ਕੀ।
ਹਾਂਜੀ ਐ ਤਾਂ ਹੈ,
ਹਾਂਜੀ।
ਪਰ ਫੇਰ ਵੀ ਦੇਖੋ। ਬਾਹਰ ਦੀਆਂ ਚੀਜ਼ਾਂ ਨਾਲ ਤਾਂ ਪਿੰਡ ਦੀਆਂ ਸਗੋਂ ਚੀਜ਼ਾਂ ਵਧੀਆ।
ਹਾਂਜੀ- ਹਾਂਜੀ।
ਖਾਸ ਕਰ ਜੋ ਆਪਾਂ ਘਰ ਵਿੱਚ ਬਣਾਉਂਣੇ ਆ, ਜੋ ਸਬਜ਼ੀ ਵਗੈਰਾ ਉਗਾਉਂਦੇ ਆ ਨਾ ਉਹ ਸ ਉਹ ਵਧੀਆ ਹੋਰ ਸੁਣਾ, ਮੈਂ ਵੀ ਵਿੱਚ ਵਧੀਆ
ਕਰ ਦੇ ਜਮਾਈ ਹੋਈ ਚੀਜ਼ਾਂ ਚ ਤਾਕਤ ਵੀ ਹੁੰਦਾ ਏ।
ਹਾਂਜੀ-ਹਾਂਜੀ, ਏ ਤਾ ਹੈ। ਮਤਲਬ ਕਿ ਬਾਰੋਂ ਆਪਾਂ ਕੋਈ ਵੀ ਚੀਜ਼ ਲੈਦੇ ਆ। ਆਪਾਂ ਨੂੰ ਪਤਾ ਈ ਨੀ ਹੁੰਦਾ ਹਨਾ ਕਿੰਨੇ ਟੇਮ ਕਥੋ ਪੈਕੇਟ ਵਿੱਚ ਬੰਦ ਹੁੰਦਾ। ਕਾਰ ਦੀਆਂ ਚੀਜ਼ਾਂ ਦੇਖ ਲੋ ਆਪਾਂ ਹਾਂਜੀ-ਹਾਂਜੀ ਪਰ ਕਾਰ ਵਿੱਚ ਜੋ ਆਪਾਂ ਚੀਜ਼ ਬਣਾਈਆਂ ਹੁੰਦੀਆਂ ਹਨਾ ਓ ਜਿੰਨਾ ਟਾਈਮ ਮਰਜ਼ੀ ਰੱਖੀ ਰੱਖੋ।
ਹਾਂਜੀ-ਹਾਂਜੀ।
ਹੋਰ ਤੁਸੀਂ ਦੱਸੋ।
ਮ ਆਪ ਚੱਲਦੀ ਹੈ ਜ਼ਿੰਦਗੀ ਵਰਗੀ,
ਬਾਰਲੀ ਚੀਜ਼ਾਂ ਕਿੰਨੀਆਂ ਕੁ ਖਾਦੇ ਓ।
ਹਾਂਜੀ।
ਮੈਂ ਕੇਹਾ ਬਾਰੋਂ ਕੀ ਕੁੱਝ ਖਾਂਦੇ ਓ ਮਤਲਬ ਕਿੰਨਾ ਕ ਖਾਂਦੇ ਹੋ ਜਾਦਾ ਖਾਂਦੇ ਹੋ ਕਿ ਘੱਟ
ਜਸੇ ਤੁਆਨੂੰ ਏਕ ਅਧੀ ਵਾਰ ਖਾਈਦਾ ਆਪਾਂ ਬਸ ਉਹ ਵੀ ਬਸ ਸਪਿੰਗ ਰੋਲ ਹਾਂਜੀ ਬਸ ਮੋਮੋਸ-ਮੋਮੋਸ
ਫੇਰ ਵੀ ਦੇਖੋ ਨਾ ਚਲੋ ਏਕ ਅੱਧੀ ਵਾਰ ਤਾਂ ਚੱਲ ਜਾਂਦਾ ਪਰ ਹਾਂਜੀ-ਹਾਂਜੀ ਜੇੜੇ ਇਨਸਾਨ ਰੋਜ਼-ਰੋਜ਼ ਖਾਂਦੇ ਆ ਨਾ ਓਨਾਂ ਨੂੰ ਬਿਮਾਰੀਆਂ ਵੀ ਕਿਨੀਆਂ ਲੱਗਦੀਆਂ ਉਹਨਾਂ ਨੂੰ ਉਹਨਾਂ ਨੂੰ ਪਤਾ ਈ ਨੀ ਲਗਦਾ ਕਿ ਸਾਨੂੰ ਕੇੜੀ ਬਿਮਾਰੀ ਆ।
ਹਾਂਜੀ-ਹਾਂਜੀ ਬਿਮਾਰੀਆਂ ਬੜੀ ਲੱਗਦੀਆਂ ਨੇ ਰੋਜ਼-ਰੋਜ਼ ਖਾਣ ਨਾਲ ਡਾਇਜੈਸ਼ਨ ਸਿਸਟਮ ਉਹ ਸਾਡਾ ਆਪਣਾ ਅ ਵਧੀਆ ਹੀ ਰਹਿੰਦਾ ਫਿਰ ਜਿਵੇਂ ਕੇਹ ਦਿੰਦੇ ਤੇਜਾਬ ਬਣ ਰਿਹਾ ਸਾਡਾ, ਤਲੀ-ਫੁਲੀ ਚੀਜ਼ਾਂ ਨਾਲ ਤਜਾਬ ਬਣਦਾ ਜਾਂਦਾ।
ਹਾਂਜੀ-ਹਾਂਜੀ ਪਰ ਓਹੀ ਚੀਜ਼ਾਂ ਜੇਕਰ ਆਪਾਂ ਘਰੇ ਬਣਾਣੇ ਆ ਨਾ ਆਪਾਂ ਤੇਲ ਵਗੈਰਾ ਘੱਟ ਪਾਉਂਣੇ ਹੇਗੇ ਆ।
ਹਾਂਜੀ-ਹਾਂਜੀ ਬਾਰ ਤਾਂ ਸਾਰਾ, ਤੁਸੀਂ ਫਾਸਟ ਫੂਡ ਖਾਓ ਹਰੇਕ ਵਿੱਚ ਤੇਲ ਏ। ਪਤ ਨੀ ਓ ਕਦੋਂ ਦਾ ਤੇਲ ਯੂਜ ਕਰ ਰੇ ਨੇ ਪਤਾ ਨੀ ਕਿੰਨੇ ਟੇਮ ਦਾ ਸਟੋਰ ਅ ਹੋਇਆ ਤੇਲ
ਹੈਲੋ।
ਜ ਜ ਹੋਰ ਦੱਸੋ
ਵਾਹ
ਵਧੀਆ ਤੁ
ਠੀਕ ਐ ਜੀ, ਸਤਿ ਸ਼੍ਰੀ ਅਕਾਲ। ਚਲੋ ਠੀਕ ਐ ਸਤਿ ਸ਼੍ਰੀ ਅਕਾਲ।
ਕੀ? ਠੀਕ ਐ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰ ਖਾਲ